ਹੈਲੋ,
ਹਾਂਜੀ।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
ਕੀ ਹਾਲ- ਚਾਲ ਹੈ।
ਵਧੀਆ ਜੀ ਵਧੀਆ। ਤੁਸੀ ਦੱਸੋ।
ਵਧੀਆ- ਵਧੀਆ ਹੋਰ ਕੀ ਕਰਦੇ ਪਏ ਸੀ ਤੁਸੀ?
ਕੁਛ ਨੀ ਬਸ, ਕੁਛ ਨਾ ਅਜ ਮੈ ਕਰੋਕਰੀ ਲੈ ਕੇ ਆਈ ਹਾਂ।
ਅਛਾ- ਅਛਾ ਠੀਕ ਹੈ। ਬਹੁਤ ਵਧੀਆ।
ਹਾਂਜੀ- ਹਾਂਜੀ ਤੇ ਬਸ ਹੁਣ ਬੈਠੀ ਸੀ। ਹਾਂਜੀ- ਹਾਂਜੀ ਤੁਸੀ ਬੋਲੋ ਦੱਸੋ-
ਡਹਿਕਿਆ ਮੈ ਵੀ ਸੋਚ ਰਹੀ ਸੀਗੀ ਕਿ ਮੈ ਵੀ ਕਰੋਕਰੀ ਲੈਣ ਜਾਣੀ ਹੈ। ਤੇ ਮੈ ਤੁਹਾਨੂੰ ਨਾਲ ਲੈ ਜਾਵਾਂਗੀ। ਤੇ ਤੁਸੀ ਕਿਸ ਤਰ੍ਹਾਂ ਦੀ ਕਰੋਕਰੀ ਲੈ ਕੇ ਆਏਓ- ਕੀ ਲੈ ਕੇ ਆਈ ਹੋ ਕਰੋਕਰੀ ਦੇ ਵਿਚ -
ਮੈ ਨਾ ਕਰੋਕਰੀ ਹਿਸਾਬ ਨਾਲ ਲੈ ਕੇ ਆਈ ਹ ਜਿਹੜੀ ਗਲਾਸ ਹੈ। ਕਿ ਅਸੀ ਨੋਰਮਲ ਯੂਜ ਵੀ ਕਰ ਸਕੀਏ- । ਕੋਈ ਗੈਸਟ ਵਗੈਰਾ ਆਉਦਾ ਅਸੀ ਉਹਨਾ ਨੂੰ ਵੀ ਮਤਲਬ ਉਹ ਅੱਗੇ ਵੀ ਧਰਨੀ ਏ- ਕਿਨਾ ਹਲਕੀਨਾ ਭਾਰੀ ਇਕ ਹੁੰਦਾ ਗਲਾਸ ਕੱਚ ਦਾ- ਉਹ ਨਾ ਪੀਲਾ ਪੈ ਜਾਦਾ ਜਦਾ ਯੂਜ ਕਰੋ ਨਾ ਤੁਸੀ ਗੰਦੇ ਜ ਨਿਸ਼ਾਨ- ਪੈ ਜਾਦੇ ਨੇ ਤੇ ਮੈ ਉਹ ਹੁਣ ਨਵੀ- ਚੀਜ਼ ਲੈ ਕੇ ਆਈ ਆ ਬਹੁਤ ਵਧੀਆ ਕੀ ਤੁਸੀ ਨੋਰਮਲ ਵੀ ਯੂਜ- ਕਰੋ ਤੇ ਡੇਲੀ ਵੇਅਰ ਯੂਜ ਕਰੋ ਤੁਸੀ ਆਪਣੀ ਉਹ ਕਰੋਕਰੀ ਤੁਹਾਡੇ ਉਹ ਖਰਾਬ ਨਹੀ ਹੋਏਗੀ।
ਠੀਕ ਹੈ। ਠੀਕ ਹੈ। ਮੈ ਵੀ ਬਸ ਕੁਛ ਇਸ ਤਰ੍ਹਾਂ ਦਾ ਹੀ ਸੋਚ ਰਹੀ ਹਾਂ ਮੈਨੂੰ ਨਾ ਕੱਚ ਵਿਚ ਕਰੋਕ- ਨੌਕਰੀ ਚਾਹੀਦੀ ਹੈ। ਸਾਰੀ- ਜਿਹਦੇ ਵਿਚ ਮੈਨੂੰ ਆਈਸ ਕਰ੍ਰੀਮ ਸੈਟ ਵੀ ਮੈ ਲੈ ਕੇ ਆਉਣਾ ਹ ਔਰ ਮੈਨੂੰ- ਕੋਲਡਰਿੰਕ ਗਲਾਸ ਵੀ ਚਾਹੀਦੇ ਹੈ। ਵਿਸਕੀ ਗਲਾਸ ਵੀ ਚਾਹੀਦੇ ਹੈ। ਜਾਰਜ਼ ਵੀ ਚਾਹੀਦੇ ਹੈ। ਥੋੜ੍ਹਾ ਮੇਰੇ ਹਸਬੈਂਡ ਨੂੰ ਸ਼ੌਕ ਹੈ। ਅ ਉਹਨਾ ਨੂੰ ਥੋੜ੍ਹਾ ਸ਼ੌਕ ਹੈਗਾ ਕਿ ਮੈ ਇਕ- ਇਕ ਜਾਰ ਲੈ ਕੇ ਆਵਾ ਵਿਸਕੀ ਦਾ ਜਿਦੇ ਨਾਲ ਟੈਪ ਲਗੀ ਹੁੰਦੀ ਹੈ। ਹਾਂਜੀ- ਹਾਂਜੀ ਉਹਦ ਨਾਲ ਟੈਪ ਲਗੀ ਹੁੰਦੀ ਹੈ। ਕਿ- ਉਹਲਾ ਸੋਚ ਰਹੀ ਸੀ ਮੈ ਲੈ ਕੇ- ਜਾਆਰ ਵਾਸਤੇ ਰ ਮੈ ਦੇਖਿਆ ਵੀ ਸੀਗਾ ਤਿੰਨ ਚਾਰ ਜਗ੍ਹਾ ਤੇ ਰੇਟ ਹੁੰਦਾ ਬਹੁਤ ਹਾਈ ਹੈਗਾ। ਕੋਈ ਥ੍ਰਰੀ ਥਾਜੈਂਡ ਕਹਿ ਰਿਹਾ ਹੈ। ਕੋਈ ਫੋਰ ਥਾਊਜੈਂਡ ਕਹਿ ਰਿਹਾ ਹੈ। ਤੇ ਮੈ ਸੋਚ ਰਹੀ ਸੀ ਕਿ ਕੋਈ ਇਥੇ ਅ ਨੇੜੇ ਤੇੜੇ ਕੋਈ ਅੱਛੀ ਜਿਹੀ ਸ਼ੋਪ ਹੋਵੇ ਦੁਕਾਨ ਹੋਵੇ ਜਥ- ਉਥੇ ਮੈਨੂੰ ਥੋੜੇ ਰੀਜਨੇਬਲ ਰੇਟ ਦੇ ਵਿਚ ਚੀਜ ਮਿਲ ਜਾਏ। ਤੁਸੀ ਜਿਹੜੀ ਦੁਕਾਨ ਤੇ ਜਾਦੇ ਹੋ ਤੁਹਾਨੂੰ ਪਤਾ ਉਹਦਾ ਰੇਟ ਕੀ ਹੈ। ਇਹ ਜਾਰ ਯ-
ਹਾਂਜੀ ਮੈ ਨਾ ਯਰ ਦੇਖ- ਆ ਉਹ ਜਾਰ ਘੱਟ ਤੇ ਵਾਟਰ ਕੂਲਰ ਹੁੰਦਾ ਨਾ- ਜੇ ਪਲਾਸਟਿਕ ਦਾ ਵਾਟਰ ਕੂਲਰ ਵਗੈਰਾ ਹੈ। ਉਹ ਜੀ ਛੇਪ ਵਿਚ ਹੈਗਾ ਮਤਲਬ ਉਹ ਵੰਨ ਲੀਟਰ ਹੋਏਗਾ।
ਅਛਾ- ਅਛਾ ਠੀਕ ਹੈ।
ਤੇ ਉਹ ਕੱਚਦਾ ਹੈਗਾ ਉਹਦੇ ਨਾਲ ਸਟੈਂਡ ਏ ਤੇ ਉਹਦੇ ਨਾਲ ਨਾ ਗਲਾਸ- ਨਹੀ ਹੈਗੇ ਔਰ ਕਮ ਸੇ ਕਮ ਨਾ ਟੂ ਥਾਊਸੈਂਡ ਦਾ ਹੈਗਾ।
ਇਹ ਤਾਂ ਬਹੁਤ ਸਹੀ ਰੇਜ ਹੈ ਫਿਰ ਔਰ ਰੀਜ਼ਨੇ- ਬਲ ਵਿਚ ਵੀ ਹੈਗਾ ਗਲਾਸ ਕਿਸ ਤਰ੍ਹਾਂ ਦਾ ਮੋਟਾ ਹੈ। ਕੇ ਪਤਲਾ- ਕਿਉਕਿ ਇਹਦੇ ਵਾਸਤੇ ਥੋੜਾ ਮੋਟਾ ਸਾਨੂੰ ਯਾਰ ਚਾਹੀਦਾ। ਜਿਹੜਾ ਗਲਾਸ ਉਹਦਾ ਅ ਜਾਰ ਦਾ ਕਿਉਕਿ ਉਹਦੇ ਵਿਚ- ਸਾਨੂੰ ਥੋੜ੍ਹਾ ਮੋਟਾ ਚਾਹੀਦਾ ਵਿਸਕੀ ਦੇ ਵਿਚ ਹਲਕਾ ਜਾਰ ਨੀ ਚਲੇਗਾ ਉਹਦੇ ਵਾਸਤੇ- ਤੇ ਸਾਨੂੰ ਉਹਦੀ ਲੁੱਕ ਵਾਸਤੇ-
ਕੀ ਤੁਸੀ ਜਿਵੇ ਅਹ ਮਤਲਬ- ਵਿਸਕੀ ਪਾ ਕੇ ਵਿਚ ਪਾਣੀ ਬਰਫ਼ ਪਾ ਦੋਗੇ ਨਾ ਤੇ ਉਹ ਤੁਹਾਡਾ ਗਿਲਾਸ- ਕਰੈਕ ਨੀ ਹੋਏਗਾ। ਮਤਲਬ ਬਹੁਤ ਅਛਾ ਹੈਗਾ ਕਿ ਤੁਸੀ ਉਹਨੂੰ ਅਛੇ ਤਰੀਕੇ ਨਾਲ ਯੂਜ ਕਰ ਸਕਦੇ ਹੋ।
ਠੀਕ ਐ। ਠੀਕ ਐ ਤੇ ਉਹਦੇ ਨਾਲ ਗਲਾਸਿਸ ਵੀ ਸਾਨੂੰ ਸਹੀ ਮਿਲ ਜਾਣਗੇ।
ਹਾਂਜੀ ਉਹ ਅਲਗ ਤੋ ਪੇਅਰ ਆਉਦਾ ਉਹਨਾ ਦਾ ਨਾ ਉਹ ਐਵੇਂ ਆ ਫਾਈਵ ਹੰਡਰਡ, ਸਿਕਸ ਹੰਡਰਡ ਸੈਵਨ ਹੰਡਰਡ ਆ ਰੇਂਜ ਵਿੱਚ ਹੈਗੇ ਨੇ।
ਅੱਛਾ-ਅੱਛਾ, ਠੀਕ ਐ। ਠੀਕ ਐ। ਅੱਛਾ ਚੋਇਸ ਮੇਰੀ ਹੈ ਚਾਹੇ ਮੈਂ ਛੇ ਲਵਾਂ ਚਾਹੇ ਬਾਰਾਂ ਐਕਸਟਰਾ ਮੈਨੂੰ ਮਿਲ ਜਾਣਗੇ, ਅਗਰ ਮੈਂ ਐਕਸਟਰਾ ਲੈਣੇ ਹੋਣਗੇ ਤਾਂ
ਹਾਂਜੀ- ਹਾਂਜੀ। ਉਹ ਨਾ ਦਰਜਨ ਦੇ ਅਕੋਰਡਿੰਗ ਹੁੰਦਾ ਹੈ।
ਠੀਕ ਹੈ। ਠੀਕ ਹੈ ਜੀ। ਤੇ ਕੋਈ ਗੱਲ ਨੀ ਤੁਸੀਂ ਆਪਾਂ ਚੱਲਦੇ ਹਾਂ ਫੇਰ ਸ਼ਾਮੀ। ਅਸੀਂ ਚੱਕਰ ਲਗਾ ਆਨੇ ਆਂ। ਸਾਨੂੰ ਜਿਹੜੀ ਸ਼ੋਪ ਤੋਂ ਅੱਛਾ ਰੀਜਨੇਬਲ ਰੇਟ ਦੇ ਵਿੱਚ ਸਾਨੂੰ ਹਜ਼ਾਰ ਗਲਾਸਿਸ ਮਿਲਣਗੇ, ਆਪਾਂ ਬਾਏ ਕਰਕੇ ਕੇ ਲਿਆਵਾਂਗੇ, ਖਰੀਦ ਕੇ ਲਿਆਵਾਂਗੇ। ਅਗਰ ਤੁਹਾਨੂੰ ਵੀ ਪਸੰਦ ਆਇਆ ਤੇ ਤੁਸੀਂ ਵੀ ਲੈ ਲਿਆ ਜੇ
ਮੈਂ ਤੇ ਹੁਣੇ ਲੈ ਕੇ ਕੇ ਆਈ ਆ। ਚਲੋ ਮੈਂ ਦੇਖ ਲੂ। ਹਾਂਜੀ- ਹਾਂਜੀ। ਉਹਨਾਂ ਨੂੰ ਨਾ ਬੀਅਰ ਦਾ ਸ਼ੌਕ ਜ਼ਿਆਦਾ।
ਅੱਛਾ- ਅੱਛਾ। ਚਲੋ ਅੱਛੀ ਗੱਲ ਹੈ।
ਹਾਂਜੀ ਬਲਕਿ ਮੈਂ ਕੁਛ ਓਨਲਾਈਨ ਸ਼ੋਪਿੰਗ ਕੀਤੀ ਸੀ ਐਪਸ ਤੋਂ ਤੇ ਮੈਂ ਬੀਅਰ ਵਾਲੇ ਗਲਾਸ ਵੀ ਮੰਗਵਾਏ ਸੀ। ਮਤਲ ਵੱਡੇ ਯਾਰ ਆਦੇ ਨੇ। ਹਾਂਜੀ- ਹਾਂਜੀ। ਬਟ ਨਾ ਮੇਰੀ ਕੁਆਲਿਟੀ ਅੱਛੀ ਨੀ ਨਿਕਲੀ। ਬਲਕਿ ਉਹ ਮੈਂ ਇਹਦੇ ਚ ਠੰਡਾ ਪਾਣੀ ਪਾਇਆ ਉਹ ਟੁੱਟ ਹੀ ਗਿਆ। ਪੀਸੀ ਹੋ ਗਏ।
ਓਹੋ। ਨਹੀਂ-ਨਹੀਂ -ਨਹੀਂ। ਆਪਾਂ ਅੱਛੀ ਕੁਆਲਿਟੀ ਦਾ ਹੁਣ ਲੈ ਕੇ ਆਵਾਂਗੇ। ਤੁਸੀਂ ਵੀ ਆਪਦੇ ਬੀਅਰ ਗਲਾਸਿਸ ਅੱਛੇ-ਅੱਛੇ ਲੈ ਕੇ ਆਣਾ। ਆਪਾਂ ਸ਼ਾਮੀ ਚੱਲਾਂਗੇ ਹੋਰ ਵੀ ਆਪਾਂ ਦੇਖਾਂਗੇ ਕਿ ਆਪਾਂ ਨੂੰ ਕਰੋਕਰੀ ਦੇ ਵਿੱਚ ਕੀ ਚੀਜ਼ ਹੋਰ ਮਿਲ ਸਕਦੀ ਹੈ?
ਅਹ ਚਲੋ ਤੁਹਾਨੂੰ ਇਹ ਗਲਾਸ ਦੀ ਜਿਹੜੀ ਕਰੋਕਰੀ ਹੈਗੀ ਹੈ ਉਹ ਤੇ ਚਲੋ ਠੀਕ ਹੈ। ਇੱਕ ਨਾ ਮਤਲਬ ਜਿਵੇਂ ਪਿੱਤਲ ਦੇ ਭਾਂਡੇ ਹੁੰਦੇ ਆ ਨਾ, ਉਹਨਾਂ ਚ ਗਲਾਸ ਬਹੁਤ ਅੱਛੇ ਆਏ ਨੇ ਡਿਜ਼ਾਇਨਰ।
ਹਾਂਜੀ- ਹਾਂਜੀ।
ਉਹ ਮੈਨੂੰ ਲੱਗਦਾ ਗੋਲਡ ਹੁੰਦਾ ਹੈ। ਬਹੁਤ ਅੱਛੀ ਉਹਦੀ ਪੋਲਿਸ਼ ਹੈਗੀ ਐਂ।
ਹਾਂ-ਹਾਂ ਤੇ ਕੋਈ ਗੱਲ ਨੀ ਆਪਾਂ ਇਕੱਠੇ ਚੱਲ ਪਵਾਂਗੇ। ਆਪਾਂ ਵੇਖ ਵੇਖ ਆਵਾਂਗੇ। ਸਾਨੂੰ ਅੱਛਾ ਵਧੀਆ, ਔਰ ਰੀਜਨੇਬਲ ਰੇਟ ਦੇ ਵਿੱਚ ਕਿਹੜਾ ਸੈਟ ਮਿਲਦਾ ਐ। ਗਲਾਸਾਂ ਦੇ ਨਾਲ ਤਾਂ ਮੈਂ ਉਹ ਪਲੇਟਾਂ, ਥਾਲੀਆਂ, ਚਮਚ ਸਭ ਕੁਛ ਪੂਰਾ ਇੱਕ ਪ੍ਰੋਪਰ ਸੈੱਟ ਵੀ ਆਉਂਦਾ ਹੈ ਤੇ ਕਿਉਂ ਨਾ ਆਪਾਂ ਉਹੀ ਟਰਾਈ ਕਰ ਲਈਏ।
ਉਹ ਸਿੰਗਲ ਗਲਾਸ ਹੀ ਨਾ ਸਿਕਸ ਹੰਡਰਡ ਦਾ ਹੈਗਾ।
ਅੱਛਾ- ਅੱਛਾ ਠੀਕ ਹੈ। ਠੀਕ ਹੈ। ਸਾਡੇ ਘਰ ਵੀ ਕੋਈ ਨੋਨ ਦੇ ਵਿੱਚ ਲੈ ਕੇ ਆਇਆ ਸੀ ਰਿਸ਼ਤੇਦਾਰ। ਉਹ ਤਿੰਨ ਹਜ਼ਾਰ ਦੇ ਛੇ ਗਲਾਸ ਲੈ ਕੇ ਆਏ ਸੀਗੇ। ਉਹ ਉਸ ਗੱਲ ਨੂੰ ਵੀ ਦੋ- ਢਾਈ ਸਾਲ ਹੋ ਗਏ, ਹੋ ਸਕਦਾ ਹਾਂ ਉਸ ਟਾਈਮ ਤੁਸੀਂ ਲਾ ਲਓ ਪੰਜ ਸੌ ਰੁਪਏ ਦਾ ਇੱਕ ਗਲਾਸ ਸੀਗਾ। ਹੁਣ ਰੇਂਜ ਥੋੜ੍ਹੀ ਹਾਈ ਹੋ ਗਈ ਹੋਏਗੀ।
ਹਾਂਜੀ ਲੇਕਿਨ ਨਾ ਹੁਣ ਤੁਹਾਨੂੰ ਪਤਾ ਹੈ ਕਿ ਰੋਅ ਮਟੀਰੀਅਲ ਦੇ ਵੀ ਬਹੁਤ ਜ਼ਿਆਦਾ ਰੇਟ ਹੋ ਚੁੱਕੇ ਨੇ।
ਬਿਲਕੁਲ- ਬਿਲਕੁਲ। ‌ਇਹ ਸਭ ਚੀਜ਼ਾਂ ਦੇ ਰੇਟ ਵਧੇ ਹੋਏ ਨੇ। ਮਹਿੰਗਾਈ ਹੋ ਗਈ ਹੈ।
ਹਾਂਜੀ ਤੇ ਇਸ ਕਰਕੇ ਨਾ ਜਿਹੜੀ ਕਰੋਕਰੀ ਹੈਗੀ ਹੈ ਸਟੀਲ ਦੀ ਪਿੱਤਲ ਦੀ ਜਿਹੜੀ ਵੀ ਕਰੋਕਰੀ ਹੈਗੀ ਜਿਹੜੇ ਅਲੱਗ ਤੋਂ ਮੈਟਲ ਦੀ ਕਰੋਕਰੀ ਐ ਇਹ ਮਹਿੰਗੀ ਹੋ ਚੁੱਕੀ ਕੀ ਨਾ ਕਰੋਕਰੀ, ਗਲਾਸ ਦੀ ਕਰੋਕਰੀ ਦੇ ਨਾਲ ਕੰਪੇਅਰ ਹੋ ਜਾਂਦੀ ਹੈ।
ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ।
ਮੈਂ ਨਾ ਇੱਕ ਹੋਰ ਚੀਜ਼ ਦੇਖੀ ਸੀ, ਮੈਂ ਬਹੁਤ ਪਹਿਲੇ ਵੇਖੀ ਕਮ ਸੇ ਕਮ, ਸਵਨ ਈਅਰਸ ਹੋ ਗਏ ਨੇ। ਮੈਂ ਕਿਤੇ ਗਈ, ਤੇ ਮੈਂ ਕਰੋਕ ਵੀ ਦੇੇਖੀ, ਜਿਹੜੇ ਅ ਸਾਡੇ ਸਰਵਿੰਗ ਪੂਲ, ਹੁੰਦੇ ਆ ਨਾ
ਹਾਂਜੀ, ਹਾਂਜੀ।
ਉਹ ਤੁਸੀਂ ਗੈਸ ਉੱਤੇ ਗਰਮ ਵੀ ਕਰ ਸਕਦੇ ਹੋ, ਆਪਣੀ ਸਬਜ਼ੀ ਵਗੈਰਾ ਕੁਛ
ਮੇਰੇ ਵੀ ਉਹ ਸਿਸਟਰ ਇਨਲੋ ਦੇ ਘਰ ਹੈਗੇ ਨੇ, ਮੈਂ ਦੇਖਿਆ ਉਹਨਾਂ ਨੇ ਉਹਦੇ ਵਿੱਚ, ਆਪਦਾ ਨੋਨ ਵੈਜ ਬਣਾਇਆ ਹੋਇਆ ਸੀਗਾ, ਔਰ ਉਹਦਾ ਫਲੇਵਰ ਹੀ, ਕੁਛ ਅਲੱਗ ਆ ਰਿਹਾ ਸੀਗਾ। ਪ੍ਰੋਪਰ ਜਿਵੇਂ ਇੱਕ, ਸਮੋਕਿੰਗ ਚੀਜ਼ ਬਣਦੀ ਹੈ।
ਹਾਂਜੀ, ਹਾਂਜੀ।
ਗਲਾਸ ਨਹੀਂ ਸੀਗਾ, ਉਹ ਸੀਗਾ ਪਿੱਤਲ ਦਾ ਭਾਂਡਾ ਸੀਗਾ ਉਹ, ਉਹਦੇ ਵਿੱਚ 'ਚ ਅਹ, ਬੜਾ ਅੱਛਾ ਬਣਿਆ ਹੋਇਆ ਸੀ ਉਹ ਗਿਲਾਸ ਕੱਚ, ਨੂੰ ਰੱਖਿਆ ਹੋਇਆ ਸੀ ਗੈਸ ਤੇ!
ਹਾਂਜੀ, ਹਾਂਜੀ! ਮੈਂ ਬਤਲਬ ਕਿ ਦੇਖ ਰਹੀ ਸੀ, ਉਹ ਕਾਚੀ ਪਤਾ ਨ, ਕਿਹੜਾ ਹੈਗਾ ਸੀ। ਉਹ ਸੀਮ ਤੇ, ਬਨਣਾ ਸੀਮ ਤੇ ਹੀ ਹੈ।
ਅੱਛਾ, ਅੱਛਾ।
ਬੋਰੋਸਿਲੋਸੀ ਪੰਨੀ ਕਿੜਾ ਸੀ, ਤੇ ਉਹ ਨਾ ਮਤਲਬ ਕਿ, ਕੜਾਹੀਆਂ ਟਾਈਪ ਬਣਿਆ ਸੀ ਛੋਟਾ- ਛੋਟਾ ਕਿ ਤੁਸੀਂ ਉਹ ਐਨ 'ਜ ਆਪਣੇ ਉਦੇ ਤੇ ਰੱਖੋ ਟਰੇੇ 'ਚ, ਤੇ ਸਰਵ ਕਰੋ। ਕਿ ਦੇਖੋ ਕਚ ਨਾ ਜਲਦੀ ਠੰਡਾ ਹੋ ਜਾਂਦਾ, ਗਰਮੀਆਂ ਹੋਣ ਏ ਸੀ ਵਿਚ ਨਾ, ਕਚ ਬੜੀ ਜਲਦੀ ਠੰਡਾ ਹੋ ਜਾਂਦਾ ਹੈ।
ਹਾਂਜੀ ਹਾਂਜੀ, ਅੱਛਾ ਜੀ, ਇਹ ਤਾਂ ਅਸੀਂ ਨਵੀਂ ਗੱਲ ਹੀ ਸੁਣਦੇ ਪਏ ਆ। ਪਰ ਕੋਈ ਗੱਲ ਨੀ, ਅੱਜ ਆਪਾਂ ਚੱਲਦੇ ਹਾਂ। ਆਪਾਂ ਐਕਸਪਲੋਰ ਕਰਦੇ ਹਾਂ, ਸਾਨੂੰ ਐਵੇਂ ਦੀ ਚੀਜ਼, ਦੇਖਦੇ ਹਾਂ ਮਿਲ ਹੈ ਨਹੀਂ ਮਿਲਦੀ ਬਾਕੀ ਨਹੀਂ ਮਿਲੇਗੀ, ਤੇ ਆਪਾਂ ਇਹਦੇ ਬਾਰੇ ਨੌਲੇਜ ਜ਼ਰੂਰ ਲਵਾਂਗੇ। ਦੁ ਦੁਕਾਨਦਾਰ ਤੋਂ, ਪੁੱਛਾਂਗੇ ਉਹਨੂੰ
ਹਾਂਜੀ ਹਾਂਜੀ, ਬਲਕਿ ਨਾ ਅਹ ਕੋਈ ਕੋਈ ਗੈਸਟ ਆਉਂਦਾ ਨਾ, ਤੇ ਉਹਨਾ ਅੱਗੇ ਚੀਜ਼ ਰੱਖੋ, ਤੇ ਥੋੜਾ ਅੱਛਾ ਲੱਗਦਾ।
ਅੱਛਾ ਲਗਦਾ ਹੈ, ਡਿਫਰੈਂਟ ਵਰਾਇਟੀ ਆ ਗਈ ਨਾ, ਨਵੀਂ ਵਰਾਇਟੀ ਆ ਗਈ ਕੋਈ
ਹਾਂਜੀ ਹਾਂਜੀ, ਮੈਂ ਤੇ ਆਪ ਸੋਚਦੀ ਪਈ ਸੀ।
ਹਾਂ ਨਹੀਂ, ਅਗਰ ਕੋਈ ਨਵੀਂ ਵਰਾਇਟੀ ਅੱਛੀ ਆਈ ਹੈ, ਤੇ ਸਾਨੂੰ ਜ਼ਰੂਰ
ਤੁਸੀਂ ਉਹ ਨੀ ਵੇਖਿਆ, ਪੈਨ ਹੈਗਾ ਚਾ ਵਾਲਾ ਉਹ ਗੈਸ ਤੇ ਰੱਖ ਕੇ ਵੀ, ਚਾਹ ਬਣਾ ਸਕਦੇ ਹੋ।
ਪੈਨ ਕਿਸ ਤਰ੍ਹਾਂ ਦਾ, ਪੈਨ ਵੀ ਕਈ ਤਰ੍ਹਾਂ ਦੇ ਨਾ?
ਉਹ ਨਾ ਉਹਦਾ ਮਤਲਬ, ਕਿ ਚਾ ਵਾਲਾ ਨੀ ਫਰਾਈ ਪੀਨ
ਹਾਂਜੀ, ਹਾਂਜੀ।
ਉਹ ਗਿਲਾਸ ਦਾ
ਓਕੇ।
ਉਹ ਜਿਹੜੇ ਪਹਾੜਾਂ ਵਿੱਚ ਬਲੈਕ ਟੀ ਨੀ ਬਣਾਉਦੇ, ਬਲੈਕ ਰਟੀ ਬਣਾਉਂਦੇ ਆ, ਗਰਮ ਪਾਣੀ ਕਿਤਾ, ਵਿੱਚ ਆਪਣੀ ਉਹ ਪੱਤੀ ਪਾਈ ਤੇ ਉਹ ਬਲੈਕ ਟੀ, ਗ੍ਰੀਨ ਟੀ, ਜਿਹੜੀ
ਹਾਂ ਬਾਹਰ ਹਾਈਲਾਈਟ ਹੁੰਦੀ ਹੈ, ਬਾਹਰ ਸ਼ੋਅ ਹੁੰਦਾ ਉਹ, ਉਹ ਚੀਜ਼ ਅੱਛਾ ਜੀ, ਠੀਕ ਹੈ ਠੀਕ ਹੈ, ਤੇ ਕੋਈ ਗੱਲ ਨੀ ਆਪਾਂ ਟਰਾਈ ਕਰ ਆਉਂਦੇ ਹਾਂ। ਆਪਾਂ ਦੇਖਦੇ ਹਾਂ। ਜੇ ਸਾਨੂੰ ਉਵੇਂ ਦਾ ਕੋਈ ਭਾਂਡਾ ਮਿਲਦਾ ਹੋਇਆ ਤਾਂ ਆਪਾਂ ਜ਼ਰੂਰ ਖਰੀਦ ਲਿਆਵਾਂਗੇ ਇੱਕ ਤੁਸੀਂ ਲੈ ਲਿਆ ਜੇ। ਮੈਂ ਲੈ ਗੀ।
ਹਾਂਜੀ ਹਾਂਜੀ ਕੋਈ ਨੀ ਸਾਨੂੰ ਡਿਸ ਕਾਰਡ ਵੀ ਮਿਲ ਜਾਏਗਾ ਕਰੋਕਰੀ ਤੇ
ਠੀਕ ਹੈ ਠੀਕ ਹੈ, ਚਲੋ ਜਿਹੜੀ ਦੁਕਾਨ ਤੇ ਤੁਸੀਂ ਲੈ ਕੇ ਚੱਲੋਗੇ ਆਪਾਂ ਉਸ ਦੁਕਾਨ ਤੇ ਚੱਲਾਂਗੇ। ਤੇ ਮੈਨੂੰ ਨਾ ਚੀਨੀ ਦੀਆਂ ਕੋਲੀਆਂ ਪਲੇਟਾਂ ਇਹ ਵੀ ਚਾਹੀਦੀਆਂ ਨੇ। ਆਪਾਂ ਥੋੜਾ ਬਹੁਤ ਸਮਾਨ ਲੈ ਆਵਾਂਗੇ ਚੀਨੀ ਦੀਆਂ ਵੀ ਚਾਹੀਦੀਆਂ ਨੇ ਹਾਂਜੀ ਹਾਂਜੀ।
ਜੇ ਨਾ ਤੁਹਾਨੂੰ ਮੈਂ ਸਹੀ ਦੱਸਾਂ ਉਹ ਰਿਚ ਜਿਹੜਾ ਅਚਾਰ ਵਾਲਾ ਨਾ ਉਹੀ ਅੱਛਾ ਲੱਗੇਗਾ।
ਅੱਛਾ।
ਵਿਆਮ ਹੁੰਦੇ ਨੇ ਨਾ ਜਿਹੜੇ ਆਚਾਰ ਦੇ ਉਹੀ ਅੱਛੇ ਲੱਗੇਦੇ ਜਿੰਨੀ ਮਿੱ ਤੇ ਕਰੋਕਰੀ ਨਾ ਉਹ ਮਜ਼ਾ ਨੀ ਆਏਗਾ ਉਹ ਨਾ ਸਾਨੂੰ ਜਿਹੜੇ ਗਾਉ ਦੇ ਲੋਕ ਹੁੰਦੇ ਆ ਨਾ ਥੋੜੇ ਜਿਹੇ ਲੋਅ ਕਲਾਸ ਉਹ ਜਿਆਦਾ ਯੂਜ ਕਰਦੇ ਆ ਉਹ ਭਾਂਡੇ ਥੋੜੇ ਜਿਹੇ
ਤੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਅਚਾਰਾਂ ਵਾਸਤੇ ਲਿਆਵਾਂਗੇ ਜ਼ਰੂਰੀ ਥੋੜੀ ਆ ਆਪਾਂ ਉਹਦੇ ਵਿੱਚ ਰੋ ਰੋਟੀ ਖਾਣੀ ਹੈ। ਆਪਾਂ ਕੁੱਛ ਜ਼ਰ ਲਿਆਵਾਂਗੇ ਅੱਜ ਕੱਲ ਅੰਬੀਆਂ ਦਾ ਅਚਾਰ ਏਡਾ ਪੈਂਦਾ ਪਿਆ। ਤੇ ਆਪਾਂ ਕੁਛ ਇਸ ਤਰ੍ਹਾਂ ਦੀ ਵਰਾਇਟੀ ਲਿਆਵਾਂਗੇ ਕਿ ਅਸੀਂ ਵਿੱਚ ਅਚਾਰ ਪਾ ਕੇ ਰੱਖ ਸਕੀਏ।
ਹੋਰ ਕੀ ਬਹੁਤ ਕਰੋਕਰੀ ਬਸ ਇੱਕ ਵਾਰ ਸਾਨੂੰ ਨਾ ਜਾ ਕੇ ਮਤਲਬ ਵੇਖਣਾ ਪਏਗਾ। ਸਾਰਾ ਕੀ ਸਿਸਟਮ ਕਿ ਨਹੀਂ ਐ।
ਠੀਕ ਐ ਠੀਕ ਐ। ਅੱਜ ਸ਼ਾਮੀ ਤੁਸੀਂ ਤਿਆਰ ਰਹਿਣਾ। ਮੇਰੇ ਹਸਬੈਂਡ ਜਦੋਂ ਆਣਗੇ ਅਸੀਂ ਦੋਨੋਂ ਜਣੇ ਤੁਹਾਡੇ ਘਰ ਆਵਾਂਗੇ ਫਿਰ ਤੁਸੀਂ ਆਪਣੇ ਚਾਏ ਮੰਮਾ ਨੂੰ ਚਾਏ ਸਿਸਟਰ ਨੂੰ ਆ ਕਿਸੇ ਨੂੰ ਨਾਲ ਲੈ ਲਿਆ ਜੇ ਤੇ ਆਪਾਂ ਸਾਰੀਆਂ ਦੁਕਾਨਾਂ ਤੇ ਇੱਕ ਚੱਕਰ ਲਾਵਾਂਗੇ ਜਿੱਥੋਂ ਆਪਾਂ ਨੂੰ ਵਧੀਆ ਵਰਾਇ
ਹੋਰ ਕੀ ਹੋਰ ਕੀ ਕਿਉਂਕਿ ਨਾ ਮੈਂ ਮੈਂ ਸ਼ੋਪਿੰਗ ਨਾ ਤੁਹਾਡੇ ਨਾਲ ਜ਼ਿਆਦਾ ਕਰਨਾ ਪਸੰਦ ਕਰਦੀ ਕਿਉਂਕਿ ਤੁਹਾਡੀ ਚੁਇਸ ਵੀ ਅੱਛੀ ਏ ਤੁਸੀਂ ਅੱਛਾ ਗਾਈਡ ਕਰਦੇ ਹੋ।
ਬਿਲਕੁਲ ਮੇਰਾ ਵੀ ਦਿਲ ਤੁਹਾਡੇ ਨਾਲ ਹੀ ਰਲਿਆ ਹੋਇਆ। ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸ਼ਾਮੀ ਚੱਲੀਏ ਤੇ ਆਪਾਂ ਇੱਕ ਦੂਜੇ ਦੀ ਚੋਇਸ ਨਾਲ ਵਧੀਆ ਚੀਜ਼ ਲੈ ਕੇ ਘਰ ਆਈਏ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਚੱਲ ਨਾ ਹਾਂਜੀ ਹਾਂਜੀ।
ਆਏਗੀ ਤੇ ਆਪਾਂ ਲੈ ਲਾਂਗੇ ਅਗਰ ਸਾਨੂੰ ਵਧੀਆ ਡਿਸਕਾਊਂਟ ਮਿਲਦਾ ਹੋਇਆ ਤਾਂ
ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਸਤਿ ਸ੍ਰੀ ਅਕਾਲ ਮੈਂ ਨਾ ਤੁਹਾਨੂੰ ਕਰਦੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।